ਹੈਲੋ। ਹੈਲੋ, ਹਾਂਜੀ ਸਸ਼੍ਰੀ ਕਾਲ ਜੀ, ਹੋਰ ਸੁਣਾਓ? ਠੀਕ। ਜੀ, ਹੈਲੋ। ਹਾਂਜੀ ਵਧੀਆ, ਤੁਸੀਂ ਸੁਣਾਓ ਜੀ? ਠੀਕ ਹੋ ਜੀ। ਹਾਂਜੀ ਬਸ, ਮੈਂ ਵੀ ਠੀਕ ਵਧੀਆ ਰੋਟੀ-ਰਾਟੀ ਖਾਲੀ।
ਹਾਂਜੀ-ਹਾਂਜੀ ਹੁਣੇ ਬਸ ਫ੍ਰੀ ਹੋਏ ਆ।
ਬਸ ਮੈਂ ਉਹ ਪੁੱਛਣਾ ਸੀ। ਕੀ ਫ੍ਰੀ ਤੁਸੀਂ ਹੁਣ ਮੈਂ ਆਪਣੀ ਸੂਟ ਇੱਕ ਸਿਲਵਾਨਣਾ ਸੀ ਤੁਹਾਡੇ ਕੋਲੋਂ।
ਅੱਛਾ-ਅੱਛਾ।
ਫ੍ਰੀ ਓ ਜਾਂ ਕੰਮ ਬਈ ਅ ਅੱਜ-ਕੱਲ੍ਹ ਚੱਲ ਰਿਹਾ ਨਾ ਮਤਲਬ ਉੱਚੀ-ਉੱਚੀ ਕੁੜਤੀ ਲੈਸਾਂ ਦਾ ਡਿਜ਼ਾਇਨ ਲਵਾ ਕੇ ਫਰਸੀ ਸਲਵਾਰ ਵਾਲਾ। ਇੱਕ ਤੇ ਉਹ ਸ ਸਿਲਵਾਾਨਣਾ ਸੀ, ਇੱਕ ਉਹ ਬੋ ਦੇ ਡਿਜ਼ਾਇਨ ਵਗੈਰਾ ਹੈ ਨਾ। ਨਾ-ਨਾ।
ਹੁੰਦੀ ਹੈ, ਟਰਾਊਜ਼ਰ ਦੇ ਨਾ ਅੱਜ-ਕੱਲ੍ਹ ਸਾਈਡ ਤੇ ਕੱਟ ਪਾ ਕੇ ਅਹ ਬੋਲ ਆਉਂਦੇ ਆ ਨਾ ਬਹੁਤ ਸੋਹਣਾ ਲੱਗਦਾ।
ਹਾਂਜੀ, ਹਾਂਜੀ ਓਹੀ, ਓਹੀ ਸੋਚ ਰਹੀ ਸੀ, ਕਿ ਮੈਂ ਬਣਵਾ ਲਾ। ਮੈਂ ਕਿਹਾ ਪਹਿਲੇ ਪੁੱਛਦੀ ਹਾਂ ਫ੍ਰੀ ਇਹ ਤੇ ਫੇਰ ਹੀ ਮੈਂ ਤੁਹਾਨੂੰ ਮਤਲਬ ਸਟਿਚਿੰਗ ਵਾਸਤੇ ਦੇ ਕੇ ਜਾਵਾਂ।
ਹਾਂ। ਕੋਈ ਨਹੀਂ, ਕੋਈ ਨੀ, ਦੇ
ਹਾਂਜੀ, ਹਾਂਜੀ। 'ਤੇ, ਠੀਕ ਹੈ ਜੀ, ਫਿਰ ਮੈਂ ਭੇਜ ਦਾਂਗੀ।
ਹਾਂ, ਡਜ਼ਾਈਨ ਸਾਰਾ ਪਾਇਆ ਹੋਇਆ।
ਹਾਂਜੀ-ਹਾਂਜੀ। ਉਹ ਅੰਮਰੇਲਾ ਵਾਲੀ ਪੈਂਟ ਚੱਲ ਰਹੀ ਆ ਅੱਜ ਕੱਲ੍ਹ ਨਾ ਅੰਮਰੇਲਾ ਟਾਈਪ ਬੈਲ ਬੋਟਮ ਟਾਈਪ ਹਾਂਜੀ ਉਹ, ਉਹ ਜੀ ਬਣਾ ਦੋਗੇ?
ਹਾਂਜੀ ਕੋਈ ਨੀ ਆ ਜੀਓ ਤੁਸੀਂ।
ਹਾਂਜੀ- ਹਾਂਜੀ ਆਵਾਂਗੇ।
ਹਾਂ।
ਆਵਾਂਗੀ ਜੀ ਤੇ ਮੈਂ ਫਰੀ ਹੋ ਨਾ ਬਿਲਕੁਲ ਕੰਮ ਕੁਮ ਜ਼ਿਆਦਾ ਤੇ ਨੀ ਹੈ।
ਨਹੀਂ- ਨਹੀਂ ਜ਼ਿਆਦਾ ਨੀ ਹੈ ਹੁਣ ਦੇਜੀਓ ਨਾ ਫੇ਼ਰ ਤੁਸੀਂ ਕੱਲ੍ਹ ਤੱਕ। ਆ ਜੀਓ ਦੇਣ।
ਹਾਂਜੀ- ਹਾਂਜੀ ਕੱਲ੍ਹ ਤੱਕ ਦੇਜਾਂਗੀ ਫ਼ਿਰ ਮੇਜਰਮੈਂਟ ਬਸ ਤੇ ਤੁਹਾਡੇ ਕੋਲ ਕੋਈ ਸੂਟ ਲੈ ਕੇ ਆਵਾਂ ਜਾਂ ਮੇਰਾ ਈ ਮਤਲਬ ਲੈਲੋ
ਆਓ ਨਾ ਦੇਖੋਂ, ਨਹੀਂ ਤੁਹਾਡਾ ਹੀ ਲੈ ਲਾਂਗੀ ਮੇਜਰਮੈਂਟ ਨਾ ਮੈਂ।
ਅੱਛਾ ਅੱਛਾ ਮੇਰਾ ਇਹ ਠੀਕ ਹੈ ਜੀ। ਬਸ ਫ਼ਰ ਭੈਣਜੀ ਫਿਟਿੰਗ ਅੱਛੀ ਆਈ। ਮੇਰੇ ਕੋਲ ਮੈਨ ਟਾਈਮ ਹੈਗਾ ਤੁਹਾਡੇ ਕੋਲ ਈ ਸਟਿਚ ਕਰਨੀ ਆ।
ਆ ਹਾਂ ਕੋਈ ਨੀ
ਹਜੀ
ਕੋਈ ਨ੍ਹੀ ਦੇ ਜੀ ਓ
ਹਾਂਜੀ ਹਾਂਜੀ ਬਸ ਮੈਂ ਨਾ ਫ਼ਾਇਦਾ ਆ ਅਗਲੇ ਸੈਂਚਡੇ ਤੱਕ ਤੇ ਜਾਣ ਦਾ ਪ੍ਰੋਗਰਾਮ ਕਰਨਗੇ ਤੇ ਸੈਂਚਡੇ ਮੈਂ ਕਿਹਾ ਦੇ ਦੇ ਤੁਸੀਂ
ਹਾਂਜੀ ਕੋਈ ਨੀ ਦੇ ਜੀ ਓ ਮੈਂ ਕਰ ਦਾਂਗੀ।
ਠੀਕ ਤੇ ਬਿਲਕੁਲ ਓਦਾ ਹੀ ਮਤਲਬ ਲੇਟੈਸਟ ਡਿਜ਼ਾਈਨ ਚਾਹੀਦੇ ਨੇ।
ਹਾਂ ਕੋਈ ਨੀ ਫ਼ਿਕਰ ਨਾ ਕਰੋ ਉਵੇਂ ਤਾਂ ਹੀ ਸੀ ਦਾਂਗੀ।
ਠੀਕ ਏ ਠੀਕ ਹੈ ਮੈਂ ਫੋਟੋ ਵਗੈਰਾ ਤੁਹਾਨੂੰ ਦਿਖਾ ਦਾਂਗੀ ਸਾਰੀ ਓਦਾਂ ਲੈੱਸਜ ਵਗੈਰਾ ਲਾਈਨਿੰਗ ਮੈਂ ਖੁਦ ਲੈ ਕੇ ਆਵਾਂ ਜਾਂ ਤੁਸੀਂ ਕਰ ਦੋਗੇ।
ਕੋ ਟਾਈਮ ਹੋਇਆਂ ਨਾ ਤੇ ਫਿਰ ਮੈਂ ਹੀ ਲੈ ਆਵਾਂਗੀ।
ਅੱਛਾ ਹਾਂ। ਨਹੀਂ ਮੈਨੂੰ ਤੁਸੀਂ ਦੱਸ ਦੇਣਾ ਨਾ ਫ਼ਿਰ ਮੈਂ ਹਾਂਜੀ - ਹਾਂਜੀ ਮੈਚ ਕਰਕੇ ਕਿਹੜੀ ਲੈਸ ਲੈ ਕੇ ਆਵਾਂ ਮਤਲਬ ਕਿਸ ਟਾਈਪ ਦੀ
ਮਤਲਬ ਥੇਰਡ ਚ ਲੈਣਾ।
ਹੈਲੋ ਹਾਂਜੀ ਥਰੈੱਡ ਵਰਕ ਵਾਲੀ ਹੈ ਨਾ ਹਾਂਜੀ ਹਾਂਜੀ ਥਰੈੱਡ ਵਰਕ ਵਾਲੀ ਹਨਾ, ਹਾਂਜੀ - ਹਾਂਜੀ, ਥਰੈੱਡ ਵਰਕ ਵਾਲੀ ਹੈਲੋ
ਨੈੱਟ ਚ ਚੱਲ ਰਹੀ।
ਹਾਂਜੀ, ਅੱਛਾ - ਅੱਛਾ ਹਾਂਜੀ - ਹਾਂਜੀ ਠੀਕ ਏ ਜੀ।
ਹਾ ਨੈੱਟ ਵਿਚ ਚੱਲ ਰਹੀ ਐ।
ਅੱਛਾ - ਅੱਛਾ ਨੈੱਟ ਦੇ ਉੱਤੇ ਥਰੈੱਡ ਦਾ ਵਰਕ ਹੋਇਆਂ ਹੁੰਦਾ।
ਹਾਂ ਕੱਟ ਵਰਕ ਹੋਇਆਂ ਹੁੰਦਾ ਨਾ ਦੋ ਆਰੀ ਆਂਦੀ ਆ ਅਹ ਕੋਂਬੀਨੇਸ਼ਨ 'ਚ।
ਹਾਂਜੀ ਠੀਕ।
ਤੇ ਕੰਬੀਨੇਸ਼ਨ ਬਣਾ ਕੇ ਤੇ ਉਹ ਲੈਣਾ।
ਅੱਛਾ - ਅੱਛਾ ਕਿੰਨੀ, ਕਿੰਨੀ ਲੈਸ ਲੱਗ ਜੇ ਗੀ ਵੈਸੇ।
ਦੇਖਣਾ ਨਾ ਕਿੱਧਰ ਕਿੱਧਰ ਲਗਵਾਣੀ ਐ।
ਉਹ ਜਿੱਦਾਂ ਹੀ ਬਸ ਉਹ ਕੁੜਤੇ ਦੇ ਉੱਤੇ ਲੰਬੀਆਂ - ਲੰਬੀਆਂ ਜਿ ਲੱਗੀਆਂ ਹੁੰਦੀਆਂ ਸ਼ਾਇਦ ਤੇ ਵੀ ਲੱਗੀਆਂ ਹੁੰਦੀਆਂ ਨੇ ਨਾ ਉਹ ਵਾਲੀ ਲਗਵਾਣੀ ਐ।
ਅੱਛਾ-ਅੱਛਾ
ਇੱਕ ਵਾਰੀ ਮੈਂ ਕਿਹਾ ਤੁਸੀਂ ਮੇਜਰ ਦੱਸ-
ਦੋ।
ਹਾਂਜੀ ਲੈ ਲੈ ਆ ਨਾ ਫਿਰ ਅੱਗਰ ਜਿੱਦਾਂ ਅਹ‌ ਸ਼ਰਟ ਦੇ ਜਿੱਥਾਂ ਘੇਰਾ ਹੁੰਦਾ ਉੱਥੇ ਵੀ ਲਵਾਉਣੀ ਐ।
ਹਾਂਜੀ-ਹਾਂਜੀ ਉੱਥੇ ਵੀ ਲਗਵਾਉਣੀ ਹੈ ਨਾ ਬੋਰਡਰ ਬਣਵਾਉਣਾ ਛੋਟਾ ਜਿਹਾ
ਸ਼ਰਟ ਤੇ ਉਹ ਸਾਈਡ ਤੇ ਜਿਹੜੀ ਅਹ ਲੰਬੀ ਲਾਈਨ 'ਚ' ਲੱਗਦੀ ਐ।
ਹਾਂਜੀ-ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਓਦਾਂ ਹੀ ਕਰਾਣਾ।
ਅੱਛਾ-ਅੱਛਾ, ਤੇ ਤੁਸੀਂ ਲੈ ਆਣਾ ਫੇਰ। ਇੱਕ ਮੀਟਰ ਲੈ ਆਣਾ।
ਅੱਛਾ-ਅੱਛਾ ਪੰਜ ਮੀਟਰ ਠੀਕ ਐ ਜੀ ਪੰਜ ਮੀਟਰ ਮੈਂ ਪੂਰੀ ਲੈਸ਼। ਨਹੀਂ ਬੋਟਮ ਤੇ ਨਹੀਂ ਲਵਾਉਣਾ ਕੁਛ ਬੋਟਮ ਤੇ ਮੈਂ ਸੋਚ ਰਹੀ ਹਾਂ ਕਿਹੜੇ ਕੱਪੜੇ ਦੀ ਵੈਸੇ ਕੋਟਨ, ਚਿਕਨ ਦੀ
ਕੋਟਨ। ਹਾਂ ਉਹ ਚਿਕਨ ਦੀ ਬੋਟਮ ਲੈ ਲਉ ਉੱਪਰ ਤੁਸੀਂ ਕੋਟਨ ਦਾ ਹੀ ਲੈ
ਹਾਂਜੀ। ਹਾਂਜੀ-ਹਾਂਜੀ ਓਦਾਂ ਦਾ ਹੀ ਲੈਣਾਂ ਤੇ ਕੱਲ ਮੈਂ ਕਿ ਸੋਚਿਆ ਮਾਰਕੀਟ ਜਾਵਾਂਗੀ। ਪਹਿਲਾਂ ਮੈਂ ਕਿਹਾ ਪਹਿਲਾਂ ਪੁੱਛ ਲ ਮਾਰਕੀਟ ਜਾਣ ਤੋਂ ਕਿਸ ਚੀਜ਼ 'ਚ' ਹੋਣਗੇ ਕਿ ਨਹੀਂ ਆਉਣਗੇ।
ਹਾਂਜੀ ਲੈ ਆਣਾ ਕੋਈ ਨੀ।
ਹਾਂਜੀ-ਹਾਂਜੀ ਚਲੋ ਫੇਰ ਮੈਂ ਕੱਲ ਚਾਰ ਜਾਂ ਪੰਜ ਵਜੇ ਤੱਕ ਆਜਾਗੀ ਤੁਹਾਡੇ ਕੋਲ।
ਠੀਕ ਤਾਨੂੰ
ਮੈਂਨੂੰ ਨੈਕਸਟ ਸੈਚਡੇ ਚਾਹੀਦਾ ਐ ਤੇ ਇੱਕ ਆ ਰਿਹਾ। ਉਦੋਂ ਨੀ ਨੈਕਸਟ ਚਾਹੀਦਾ, ਮੈਂ ਕਿਹਾ ਚੱਲ ਪ੍ਰੋਗਰਾਮ ਅਗਰ ਬਣਿਆ ਵਾ ਬੱਚਿਆਂ ਨੂੰ ਜਵੇਂ ਇੱਥੇ। ਕਿਧਰੇ ਘੁੰਮਣ ਦਾ ਕਿਸੇ ਗੁਰਦੁਆਰੇ 'ਚ' ਜਾਣ ਦਾ, ਤੇ ਚਲੇ ਜਾਵਾਂਗੇ।
ਹਾਂਜੀ, ਹਾਂ ਹੁਣ ਤਾਂ ਗੁਰਪੂਰਬ ਵੀ ਆ ਰਿਹਾ ਨਾ। ਚਲੋ ਕੋਈ ਨੀ।
ਪਰਸੋਂ ਗੁਰਪੂਰਬ ਐ ਬੱਸ ਪਰਸੋਂ, ਪਰਸੋਂ ਤੇ ਸਾਰਾ ਦਿਨ ਸਭ ਦਾ ਬਿਜ਼ੀ ਰਹੇਗਾ।
ਹਾਂਜੀ ਜਾਂਦੇ ਓ ਗੁਰਦੁਆਰੇ ਜਾਂਦੇ ਓ?
ਹ ਹਾਂਜੀ-ਹਾਂਜੀ ਜਾਣੇ ਆ ਜੀ ਚਾਲੀ ਦਿਨ ਤੱਕ ਪੂਰਾ ਪਾਠ ਵਗੈਰਾ ਹੋਇਆ। ਉੱਥੇ ਕੱਲ ਹੀ ਸਾਡੇ ਤੇ ਚਲੀਏ ਦਾ, ਮਤਲਬ ਭੋਗ ਪਿਆ। ਦੱਸ ਅੱਜ ਫ੍ਰੀ ਸੀ ਹੁਣ-ਹੁਣ ਕੱਲ ਪਾਠ ਰੱਖੇ ਜਾਣਗੇ, ਅੱਜ ਪਾਠ ਰੱਖੇ ਗਏ ਨੇ। ਪਰਸੋ ਭੋਗ ਪਏਗਾ।
ਅੱਛਾ-ਅੱਛਾ, ਠੀਕ ਐ। ਗੁਰਦੁਆਰੇ ਵੀ ਬਹੁਤ ਕੁਛ ਹੁੰਦਾ ਲੰਗਰ ਵਗੈਰਾ
ਹਾਂਜੀ-ਹਾਂਜੀ ਲੰਗਰ ਹਾਂਜੀ ਲੋਕੀ ਹਰ ਗੁਰਦੁਆਰੇ ਦੇ ਰਸਤੇ 'ਚ' ਜਾਉ ਲੋਕਾਂ ਨੇ ਰਸਤੇ 'ਚ' ਸ਼ਬੀਲਾਂ ਬਹੁਤ ਲਗਾਈ ਹੁੰਦੀਆਂ। ਜ਼ਿਆਦਾਤਰ ਲੋਕੀ ਦੇ ਸ਼ਵੀਲ ਦੇ ਲਗਾਉਂਦੇ ਨੇ।
ਗਰਮੀ ਹੁੰਦੀ ਐ ਨਾ ਗਰਮੀ 'ਚ ਫ਼ਿਰ
ਹਾਂਜੀ, ਜਿੰਨੀ ਮਤਲਬ ਕਿ ਹਾਂਜੀ ਜਿੰਨੀ ਮਤਲਬ ਪੀਉ ਉਨੀ ਥੋੜ੍ਹੀ ਐ।
ਹਾਂਜੀ। ਹਾਂਜੀ।
ਹਮ। ਪ੍ਰੋਗਰਾਮੇ ਗੁਰੂਦੁਆਰੇ 'ਚ'
ਸਾਡਾ ਪਰਸੋਂ ਦਾ ਤੇ, ਗੁਰਦੁਆਰੇ ਵੀ ਜਾਵਾਂਗੇ। ਫੇਰ ਸਾਡੇ ਦੁਕਾਨ ਤੇ ਵੀ ਮਤਲਬ ਲੰਗਰ ਲਾਉਂਦੇ ਆ ਨਾ। ਦੇਖੋ ਸ਼ਬੀਲ ਦਾ ਲਾਉਂਦੇ ਜਾਂ ਕੀ ਲਾਉਂਦੇ ਆ।
ਅੱਛਾ।
ਵੈਨਸੀ।
ਵੈਸੇ ਤਾਂ ਜ਼ਿਆਦਾਤਰ ਸਭ ਛਬੀਲ ਦਾ ਲੰਗਰ ਹੀ ਲਗਾਉਂਦੇ ਨੇ।
ਕੇ ਲਗਾਉਂਦੇ ਆ।
ਹਾਂਜੀ ਬਸ ਉਹ ਨਾ, ਨੈਟਵਰਕ ਦਾ ਇਸ਼ੂ ਹੈ ਨਾ ਤਾਂ ਕੱਟ ਰਹੇ ਹੋਣੀ। ਹਾਂਜੀ ਹੁਣ ਆ ਰਹੀ ਆਵਾਜ਼, ਹਾਂਜੀ ਠੀਕ। ਅ ਅੱਜ ਵੀ ਅਸੀਂ ਬਾਜ਼ਾਰ ਗਏ ਤੋਂ ਮਾਰਕਿਟ 'ਚ ਦੋ ਮਤਲਬ ਰਸਤੇ 'ਚ ਦੋ ਸਟੋਲ ਵਗੈਰਾ ਸਵੀਲ ਦੇ ਲਗਾਏ ਹੋਏ ਨੇ। ਜ਼ਿਆਦਾਤਰ ਲੋਕੀ ਛਬੀਲ ਲਗਾ ਕੇ ਲੱਗਦੇ ਨੇ,
ਤੇ, ਵੈਸੇ ਵੀ ਲਾਉਂਦੇ ਆ।
ਹਾਂਜੀ ਪੂਰਾ ਇਸ ਮਹੀਨੇ ਛਬੀਲ ਲੱਗੀ ਰਹਿੰਦੀ ਹੈ।
ਹਾਂਜੀ।
ਜੀ ਪੰਜਾਬ ਚ ਤੇ ਇੰਨੀ ਸ਼ਬੀਰ ਲੱਗਦੀ ਹੈ, ਤੁਸੀਂ? ਪੀ-ਪੀ ਕੇ ਥੱਕ ਜਾਓਗੇ ਇੰਨੀ ਸ਼ਬੀਲ ਹੁੰਦੀ ਏ। ਹਾਂਜੀ ਤੇ ਤੁਹਾਡੇ ਨਗਰ ਕੀਰਤਨ ਸ਼ਾਮੀ ਨਿਕਲ ਰਿਹਾ ਸੀਗਾ।
ਸਾਡੇ ਤਾਂ ਸਵੇਰੇ ਤੇ ਲੰਗਰ ਹੁੰਦਾ ਗੁਰਦੁਆਰੇ 'ਚ।
ਹਾਂਜੀ।
ਸਵੇਰ ਟਾਈਮ ਲੰਗਰ ਹੁੰਦਾ, ਫੇਰ ਸ਼ਾਮ ਨੂੰ ਨਿਕ ਆਉਂਦੀ ਹੈ ਬਾਬਾ ਜੀ ਦੀ ਪਾਲਕੀ।
ਅੱਛਾ ਨਗਰ ਕੀਰਤਨ ਸ਼ਾਮੇ ਨਿਕਲਦਾ।
ਹਾਂਜੀ ਸ਼ਾਮ ਫਿਰ ਸਵੇਰੇ ਤਾਂ ਨੀ ਨਿਕਲਦਾ ਨਾ ਸਵੇਰੇ ਧੁੱਪ ਬੜੀ ਹੁੰਦੀ ਹੈ।
ਹਾਂ ਠੰਡੇ-ਠੰਡੇ ਹੀ ਨਿਕਲਦਾ ਹੁੰਦਾ।
ਹਾਂ।
ਹਠਕ। ਅਗਰ ਮੇਰਾ ਉਸ ਸਾਈਡ ਚੱਕਰ ਲੱਗਿਆ ਕਿ ਉਸ ਸਾਈਡ ਦਾ ਨਗਰ ਕੀਰਤਨ ਮੈਂ ਕਿਹਾ ਦੇਖ ਲਾਂਗੀ।
ਹਾਂ ਕੋਈ ਨੀ ਆਈਓ।
ਹਾਂਜੀ-ਹਾਂਜੀ ਟਾਈਮ ਲੱਗਾ ਤਾਂ ਜ਼ਰੂਰ- ਜ਼ਰੂਰ ਆਵਾਂਗੇ।
ਹਾਂਜੀ ਠੀਕ ਹੈ ਜੀ। ਸੂਟ ਦੇ ਜਾਣਾ, ਤੇ ਫੇਰ ਮੈਂ ਸ ਲਾਘੀ, ਤੇ ਤੁਸੀਂ ਟਰਾਈ ਕਰਕੇ ਦੇਖ ਲੈਣਾ
ਹਾਂਜੀ ਜੀ ਕਰ ਲਾਂਗੇ। ਪਹਿਲੇ ਜਿਹੜਾ ਗੁਰਪ੍ਰਬ ਦਾ ਪ੍ਰੋਗਰਾਮ ਨਿਕਲ ਜੇ ਫੇਰ ਆਉਂਦੀ ਹਾਂ ਉਸ ਤੋਂ ਬਾਅਦ। ਨਹੀਂ ਤੇ ਸਵੇਰੇ ਅਗਰ ਟਾਈਮ ਲੱਗਾ ਤੇ ਪੱਕਾ ਮਤਲਬ ਸਵੇਰੇ ਆ ਜਾਂਗੇ।
ਸਵੇਰੇ ਆ ਜਾਂਦਾ ਤੁਸੀ ਸਵੇਰੇ
ਹਾਂਜੀ -ਹਾਂਜੀ।
ਨਾ ਫੇਰ ਹੋਰ ਕੋਈ ਕਸਟਮਰ ਆ ਜੇ ਤੇ ਫਿਰ ਘੰਟਾ ਲੇਟ ਹੋ ਜਏਗਾ।
ਹਾਂਜੀ ਹਾਂ ਕੋਈ ਨੀ ਮੈਂ ਤੁਹਾਨੂੰ ਸਵੇਰੇ ਹੀ ਫਿਰ ਪੱਕਾ ਪਕੜਾ ਜਾਗੀ।
ਹਾਂਜੀ।
ਫਾਈਨਲ ਸਭ ਕੁਛ ਕਰਕੇ ਨਾ ਲੈਸਿਸ ਵਗੈਰਾ ਲੈ ਕੇ ਤ ਮੈਂ ਫੇਰ ਸਵੇਰੇ ਪਕੜਾ ਜਾਗੀ ਸੂਟ ਸਾਰੇ। ਠੀਕ ਐ ਹਾਂਜੀ, ਠੀਕ-ਠੀਕ ਐ ਜੀ ਠੀਕ ਠੀਕ ਐ ਜੀ, ਠੀਕ ਚਲੋ ਜੀ, ਠੀਕ ਕਰਾਂਗੇ ਫਿਰ ਮੈਂ
ਹਾਂਜੀ-ਹਾਂਜੀ।